ਹੋਅ
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ -ਹਾਂਜੀ ਤੁਸੀ ਸੁਣਾਓ ਤੁਸੀ ਠੀਕ ਹੋ।
ਹਾਂਜੀ ਠੀਕ, ਹੋਰ ਤੁਹਾਡਾ ਬੱਚਾ ਇੱਕ ਕ ਦੋ?
ਇੱਕ ਹੀ ਏ ਬੇਟਾ ਐ ਮੇਰਾ। ਨਈ ਹਜੇ ਤੇ ਨੀ ਬਟ ਟੀ ਵੀ ਦੇਖਦਾ ਪਿਆ।
ਤੁਹਾਡੇ ਠੀਕ ਹੈ ਸਭ ਪਰਿਵਾਰ।
ਹਾਂਜੀ ਹਾਂ ਵਧੀਆ, ਤੁਸੀ ਸੁਣਾਓ ਓਧਰ ਸਭ ਠੀਕ ਨੇ।
ਹਾਂਜੀ ਠੀਕ, ਬਸ ਮੈਂ ਵੀ ਫਰੀ ਸੀ, ਮੈਂ ਕਿਹਾ ਚੱਲ ਥੋੜੀ ਜਿਹੀ ਗੱਲ ਕਰ ਲਾ ਟਾਈਮ ਹੈਗਾ ਸੀ। ਤੇ ਹੋਰ ਆਪਣਾ ਬਸ, ਮੈਂ ਸੁਣਿਆ ਸੀ ਕਿ ਤਾਡੀ ਸਾਈਡ ਵੱਲ ਹਾਂ ਬਸ, ਉਹ ਖਾਣਾ ਬੜਾ ਵਧੀਆ ਬਣਦਾ ਐ, ਜਿਵੇਂ ਕਸ਼ ਕਸ਼ਮੀਰੀ ਰੋਟੀ ਹੋ ਗਈ, ਅੰਬਲ ਚਾਵਲ ਹੋ ਗਏ। ਤੁਸੀਂ ਬਣਾਦੇ ਹੋ?
ਹਾਂਜੀ -ਹਾਂਜੀ, ਹਾਂਜੀ ਅਸੀਂ ਵੀ ਬਣਾ
ਅੱਛਾ।
ਕਸ਼ਮੀਰੀ ਥਾਲੀ ਬੋਤ ਅਛ ਮਤਲਬ ਬੋਤ ਵੱਧੀਆ ਹੁੰਦੀ ਏ, ਸਵਾਦ ਖਾਣ ਵਿੱਚ।
ਅਸੀਂ ਇੱਕ ਵਾਰੀ ਗਏ ਸੀ ਨਾ ਉਹ ਸਾਈਡ ਵੱਲ, ਤਾਂ ਅਸੀਂ ਨਾ ਖਾਈ ਸੀ ਥਾਲੀ ਤੇ ਸਵਾਦ ਬੜਾ ਲੱਗਾ ਸੀ ਸਮਾਨ, ਮੈਂ ਕਿਹਾ ਸ਼ਾਇਦ ਤੁਹਾਨੂੰ ਪੁੱਛ ਛਾ, ਤੁਸੀ ਕਦੇ ਬਣਾਇਆ ਘਰ ਕੇ ਜਾਂ ਤੁਸੀ ਵੀ ਬਜ਼ਾਰ ਈ ਖਾਂਦੇ ਹੋ?
ਨਈ -ਨਈ ਅਸੀ ਤਾ ਖੁੱਦ ਈ ਬਣਾਦੇ ਆ ਘਰ।
ਅੱਛਾ ਫੇਰ ਤਾਨੂੰ ਤੁਸੀ ਦੱਸ ਦੋ ਮੈਨੂੰ ਮੈਂ ਵੀ ਮੈਂ ਵੀ ਘਰ ਬਣਾਵਾ। ਅੱਛਾ -ਅੱਛਾ ਹਾ ਨਈ ਫੇਰ ਮੈਂ ਵੀ ਮੈਂ ਕਿਹਾ ਘਰ ਬਣਾ ਕੇ ਦੇਖਾਂਗੀ, ਤੁਹਾਨੂੰ ਜੇ ਜਾਚ ਏ ਮੈਨੂੰ ਦੱਸ ਦੋ ਪਤਾ ਤੇ
ਹਾਂਜੀ -ਹਾਂਜੀ ਮੈਂ ਦੱਸਦੀ ਆ ਤੁਹਾਨੂੰ ਆ ਰੀ ਆ ਆਵਾਜ਼ ਮੇਰੀ?
ਹਾ ਆ ਗਈ- ਆ ਗਈ ਆ ਵਿੱਚੋਂ ਰੁਕ ਗਈ ਸੀ, ਹੁਣ ਆ ਗਈ ਆ, ਹਾ ਆ ਰਹੀ ਐ।
ਠੀਕ ਏ ਐ ਨਾ, ਓਹ ਬਣਦੇ ਨੇ ਏ ਦਾ ਐਹ ਕਸ਼ਮੀ ਐਹ ਸਾਡ ਸਾਡੇ ਏਧਰ ਦੀ ਫੇਮਸ ਹੈਗੀ ਐ ਰੋਟੀ ਸ, ਤੇ ਏਹਦੇ ਵਿੱਚ ਕੀ ਹੁੰਦਾ ਛੋਲੇਆਂ ਦੀ ਦਾਲ ਬਣਾਦੇ ਐ
ਅੱਛਾ, ਸਿੰਪਲ ਬਣਾਨੀ ਆ ਦਾਲ
ਦਾਲੋ ਨਾ, ਹਾ ਨਹੀਂ ਸੋਫ ਪਾ ਕੇ ਬਣਾਦੇ ਆ, ਜਿਵੇ ਅਸੀ ਸੀ ਵੀਸਲ ਸੀਟੀਆਂ ਦਵਾਂਦੇ ਆ ਨਾ, ਤੇ ਸੌਫ ਪਾ ਕੇ ਮਤਲਬ ਬਣਾਦੇ ਨੇ ਏਹਨੂੰ
ਅੱਛਾ।
ਹਾਂਜੀ ਫਿਰ ਅ ਮਤਲਬ ਸੋਫ ਪਾ ਕ ਨਈ, ਜਦੋਂ ਅਸੀਂ ਓਹਨੂੰ ਸੀਟੀਆਂ ਦਵਾਦੇ ਹਾਂ ਨਾ ਦਾਲ ਨੂੰ, ਤਾਂ ਸੌਫ ਪਾ ਲੇ ਹਾਂਜੀ ਫੇਰ ਓਹ ਜਦ ਬੋਏਲ ਹੋ ਜਾਂਦੀ ਏ ਸੀਮ ਜਿਵੇਂ ਆ ਦਾਲਾ ਨੂੰ ਤੜਕਾ ਲਗਾਦੇ ਓ, ਉਦਾ ਤੜਕਾ ਲਗਾ ਲਓ।।
ਹਮ।
ਪਿਆਜ਼, ਟਮਾਟਰ ਪਾ ਕੇ।
ਹਾਂ-ਹਾਂ-ਹਾਂ ਜਿਵੇਂ ਲਾਂਨੇ ਓ ਤੁਸੀਂ ਨੋਰਮਲ ਤੜਕਾ। ਅੱਛਾ-ਅੱਛਾ।
ਓਹ ਏਟਰ ਪਾ ਕੇ ਤੜਕਾ ਲਗਾਂਦੇ ਆ, ਅਸੀਂ ਅੱਦਰਕ ਲੱਸਣ ਨਈ ਪਾਂਦੇ ਇਹਦੇ ਵਿੱਚ ਨਾ।
ਹੂੰ 'ਤੇ ਚਲੋ ਉਹ ਤੇ ਦਾਲ ਰੈਡੀ ਹੋ ਗਈ ਤੰਬਲ ਪੇਠਿਆਂ ਦਾ।
ਹਾਂਜੀ ਹਾਂ ਪੇਂਠਾ ਕਹਿੰਦੇ ਓ ਨਾ ਤੁਸੀਂ ਅਸੀਂ ਅੰਮ ਅ ਅੰਬਲ ਬਣਾਂਦੇ ਆ ਉਹਨੂੰ 'ਤੇ ਉਹਨੂੰ ਵੀ ਅਸੀਂ ਪਹਿਲੇ ਅੱਛੇ ਤਰ੍ਹਾਂ ਕੱਟ ਲੈਂਨੇ ਆ ਰਫ ਈ, ਕੱਟ ਲੈਂਨੇ ਮੀਸੀਜ਼ ਕਰਕੇ ਨਾ।
ਹੂੰ ਹੂੰ ਹੂੰ ਹੂੰ।
ਉਹਨੂੰ ਕੱਟ ਕੇ ਫੇਰ ਉਸ ਤੋਂ ਬਾਅਦ ਜਿਵੇਂ ਤੜਕਾ ਲਗਾਂਦੇ ਆ ਉਹਦੇ ਵਿੱਚ ਮੇਥਰੇ ਪਾ, ਪਾ ਕੇ।
ਅੱਛਾ ਹਾਂ ਉਂਜ ਜਿਵੇਂ ਅਸੀਂ ਵੀ ਪੇਂਠਾ ਬਣਾਨੇ ਆ, ਅਸੀਂ ਵੀ ਮੇਥਰੇ ਤੜ ਕਾ ਲਾਨੇ ਆ ਨਾ, ਹੂੰ।
ਹਾਂਜੀ-ਹਾਂਜੀ ਅ
ਬਸ ਇਹਦੇ 'ਚ ਇਮਬਲੀ ਪਾਂਦੇ ਆ। ਹੈਲੋ ਹੈਲੋ ਹੈਲੋ ਹੈਲੋ